ਹੈਲੋ ਹਾਂ ਸਤਿ ਸ਼੍ਰੀ ਅਕਾਲ ਜੀ
ਹੋਰ ਕਿਵੇਂ ਹੋ, ਵਧੀਆ ਜੀ ਵਧੀਆ, ਤੁਸੀਂ ਦੱਸੋ
ਹਾਂਜੀ ਠੀਕ ਹੈ ਵਧੀਆ
ਹੋਰ ਕੀ ਕਰਦੀ ਸੀ
ਹਾਂਜੀ ਬਸ ਬੈਠੇ ਆਂ ਫ੍ਰੀ, ਨਾਸ਼ਤਾ ਪਾਣੀ ਦੁਪੈਰ ਦੀ ਰੋਟੀ ਖਾ ਕੇ ਹਟੇ ਜੀ
ਠੀਕ ਜੀ ਠੀਕ ਹੈ ਇਸ ਟਾਈਮ ਦੁਪਹਿਰ ਦੀ ਰੋਟੀ
ਹਾਂਜੀ
ਮੈਂ ਕਿਹਾ ਇਨੀ ਲੇਟ ਦੁਪਹਿਰ ਦੀ ਰੋਟੀ ਖਾ ਕੇ ਹਟੇ ਔ ਤੁਸੀ
ਹਾਂਜੀ ਹਾਂਜੀ ਸਵੇਰ ਦਾ ਨਾਸ਼ਤਾ ਅਜ ਬੜੀ ਲੇਟ ਕੀਤਾ ਸੀ ਅਤੇ
ਓਕੇ ਓਕੇ ਠੀਕ ਹੈ ਜੀ ਠੀਕ ਹੈ, ਨਹੀਂ ਮਤਲਬ ਦੁਪਹਿਰ ਕਾਫੀ ਲੇਟ ਹੋ ਗਿਆ ਹੈਨਾ, ਯਾ ਡੇਲੀ ਮਤਲਬ ਏਦਾਂ ਖਾਂਨੇ ਔ ਲੇਟ
ਬ ਨਹੀਂ ਅੱਜ ਜ਼ਿਆਦਾ ਲੇਟ ਹੋ ਗਆ ਜੀ
ਓਕੇ ਓਕੇ ਠੀਕ ਹੈ ਜੀ ਠੀਕ ਹੈ ਨਹੀਂ ਅਸੀਂ ਤਾਂ ਮਤਲਬ ਸ਼ਾਮ ਦੀ ਚਾਹ ਪੀ ਕੇ ਹਟੇ ਸੀਗੇ ਇਸ ਦਾ
ਠੀਕ ਹੈ ਠੀਕ ਹੈ ਸਹੀ ਗਲ ਹੈ ਅੱਜ ਸ਼ਾਮ ਦੇ ਦੁਪਹਿਰ ਦਾ ਟਾਈਮ ਹੈਗਾ ਚਾਹ ਦਾ, ਤੇ ਸਾਡੇ ਵਰਗੇ ਖਾਣਾ ਖਾ ਰਹੇ
ਹਾਂਜੀ ਹਾਂਜੀ ਮੈਂ ਵੀ ਤਾਂ ਹੀ ਕਹ ਰਈ ਵੀ ਤੁਸੀਂ ਏਨੀ ਲੇਟ ਖਾਦਾ ਹੋਣਾ, ਚਲੋ ਦੋ ਤਿੰਨ ਵਜੇ ਤੱਕ
ਬੱਚਿਆਂ ਨੂੰ ਛੁੱਟੀਆਂ ਪਈਆਂ ਹੋਈਆਂ ਤੇ ਥੋੜਾ ਟਾਈਮ ਚੇਂਜ ਹੋਇਆ, ਇਹਨਾਂ ਕਰਕੇ
ਹਾਂਜੀ ਹਾਂਜੀ ਏਹ ਤਾਂ ਗੱਲ ਸਹੀ ਹੈ, ਹੋਰ ਸੁਣਾਓ
ਬਸ ਠੀਕ ਐ, ਹੋਰ ਤੁਸੀਂ ਸੁਣਾਓ ਗਏ ਨੇ ਕਿਤੇ ਘੁੰਮਣ ਵਗੈਰਾ
ਨਹੀਂ ਬਸ ਆਪਾਂ ਤਾਂ ਮਤਲਬ ਕੰਮ ਕਾਰ ਵਾਲੇ ਬੰਦੇ ਆ, ਹਨਾ ਬੱਚਿਆਂ ਦੀਆਂ ਹੁੰਦੀਆਂ ਛੁੱਟੀਆਂ ਜਾਂ ਫਿਰ ਐਵੇਂ ਹੁੰਦਾ, ਵੀ ਜਿਹਨਾਂ ਦਾ ਵਿਆਹ ਹੋਇਆ ਹੁੰਦਾ ਹਨਾ ਉਹਨਾਂ ਨੇ ਮਤਲਬ ਐ ਹੁੰਦਾ ਵੀ ਚਲੋ ਆਪਣੇ ਘਰ ਚਲੇ ਜਾਂਦੇ ਨੇ, ਜਾਂ ਬੱਚਿਆਂ ਨਾਲ ਕਿਥੇ ਘੁੰਮਣ
ਹਾਂਜੀ ਹਾਂਜੀ
ਤਾਂ ਕਰਕੇ ਮਤਲਬ ਮੈਂ ਤਾਂ ਫ੍ਰੀ ਏ ਸੀ, ਘਰੇ ਹੀ ਸੀਗੀ
ਅੱਛਾ ਹੋਰ, ਕੀ ਹਾਲ ਐ
ਕੀ ਹੈਨਾ ਦੁਪਹਿਰ ਦਾ ਏਨਾ ਲੇਟ ਕਰਦਿਓ, ਫੇਰ ਸ਼ਾਮ ਦਾ ਕਿੰਨੇ ਵਜੇ ਕਰਦੇਓ?
ਸ਼ਾਮ ਦਾ ਅੱਜ ਤਾਂ ਚਲੋ ਲੇਟ ਹੋ ਗਯਾ, ਓਦਾਂ ਤਾਂ ਅਸੀਂ ਅੱਠ ਵਜੇ ਤੱਕ ਫ੍ਰਰੀ ਹੋ ਜਾਈ ਦਾ ਰਾਤ ਦੀ ਰੋਟੀ ਖਾਕੇ।
ਓਕੇ-ਓਕੇ। ਠੀਕ ਐ ਜੀ, ਠੀਕ ਐ ਫਿਰ ਮਤਲਬ ਸ਼ਾਮ ਤੇ ਸ਼ਾਮ ਨੂੰ ਕੀ ਬਨਾਨਾ ਤੁਸੀਂ?
ਸ਼ਾਮ ਨੂੰ ਦੇਖੋ, ਹਜੇ ਹੋਰ ਗੈਸਟ ਆ ਰੇਨੇ।
ਓਕੇ, ਠੀਕ ਏ ਜੀ।
ਕਿੰਨਾ ਵੇਖਦੇ ਰੈਂਦੇ ਰਾਤੀਂ ਕੀ ਬਨਾਣੇ ਆ
ਗੈਸਟ ਕਿੱਦਾਂ ਮਤਲਬ ਮਿਲਣ ਆ ਰਹੇ ਨੇ ਯਾ ਰਹਿਣ ਆ ਰੇਨੇ ਛੁੱਟੀ
ਨਈਂ ਰੈਂਣ ਈ ਆਰੇ, ਨਨਾਨ ਆ ਰੀਏ।
ਓਕੇ-ਓਕੇ, ਠੀਕ ਐ, ਠੀਕ ਐ।
ਹਾਂਜੀ।
ਵਧੀਆ ਫੇਰ ਤਾਂ, ਹੋਰ ਵੀ ਰੌਣਕਾਂ ਲੱਗ ਜਾਣੀਆਂ ਬੱਚਿਆਂ ਨਾਲ।
ਹਾਂਜੀ। ਅੱਗੇ ਤਾਡੇ ਘਰ ਦੇ ਬੱਚੇ ਨੀ ਮਾਨ, ਸਾਰੇ ਹੋਰ ਰਲ ਜਾਂਦੇ ਹੋਰ ਜਾਦਾ ਹੋ ਜਾਂਦਾ।
ਕੈ ਰਿਆਂ ਸਾਡੇ ਵੀ ਹੁਣ ਘਰ ਦੇ ਕੋਲ ਤਿੰਨ-ਚਾਰ ਬੱਚੇ ਸਾਡੇ ਆਪਣੇ ਨੇ, ਫੇਰ ਮਤਲਬ ਭੂਆ ਓਨੀਂ ਆ ਜਾਂਦੇ ਨੇ ਓਨਾਂ ਦੇ ਬੱਚੇ ਹੋ ਜਾਂਦੇ ਨੇ, ਹੁਣੇ ਗਏ ਨੇ ਮਤਲਬ ਮਤਲਬ ਦੋ ਕੁ ਦਿਨ ਹੋਏ ਨੇ ਤੇ ਪੂਰਾ ਗਾਹ ਪਾਇਆ ਹੋਇਆ ਸੀਗਾ।
ਅੱਛਾ-ਅੱਛਾ, ਏਦਾਂ ਈਂ ਰੌਣਕ ਲੱਗਦੀ ਰੈਂਦੀ ਸਾਰਿਆਂ ਦੇ ਨਾਲ ਘਰ ਚ ਈ।
ਬਿਲਕੁਲ-ਬਿਲਕੁਲ, ਏ ਤਾਂ ਗੱਲ ਸਹੀ ਏ।
ਹੁੰ, ਹੋਰ ਤੁਸੀਂ ਨਈਂ, ਅਸੀਂ ਗਏ ਸੀ ਘੁੰਮਣ, ਦੋ ਦਿਨ ਦਾ ਤ੍ਟ੍ਰਿਪ ਜੇਯਾ ਕੱਢ ਕੇ ਆ ਗੇਆ ਬਸ ਲਾਗੇ ਏਥੇ ਈ ਗੇ ਸੀ ਮ ਉੱਨਤੀ ਗਏ ਸੀ ਬਸ ਹਿਮਾਚਲ ਵਾਲੀ ਸਾਈਡ ਤੇ, ਮਾਤਾ ਤੋਂ ਬ ਗਰਮੀ ਬੜੀ ਹੀ ਸਟੇ ਨੀਂ ਹੋਇਆ ਇੱਥੇ ਫੇਰ।
ਹਾਂਜੀ-ਹਾਂਜੀ, ਗਰਮੀ ਚ ਤਾਂ ਫਿਰ ਮਤਲਬ ਏਹੀ ਆ ਬਸ। ਹੈਨਾ, ਘੁੰਮਣ-ਫਿਰਨ ਦਾ ਵੀ ਇੰਨਾ ਖਾਸ ਮਜ਼ਾ ਜੇਯਾ ਨੀਂ ਆਂਉਦਾ ਹੈਗਾ।
ਹਾਂਜੀ, ਗਰਮੀ ਬਹੋਤ ਹੀ ਜਾਦਾ ਬਹੋਤ ਹੀ ਜਿਵੇੰ ਕੈਂਦੇ। ਤੇ ਬੱਚੇ ਵੀ ਤੰਗ ਪਰੇਸ਼ਾਨ ਹੁੰਦੇ, ਫੇਰ ਇੱਕ ਲੋਕੀ ਘੁੰਮਣ ਫਿਰ ਰੈਣ ਆਸਤੇ ਗਏ ਹੁੰਦੇ ਤੇ ਕੁੱ ਕਮਰੇ ਵਗੈਰਾ ਵੀ ਨਨੀਂ ਮਿਲਦੇ ਓਥੇ ਰੈਣ ਨੂੰ।
ਓਥੇ ਮਤਲਬ ਕਿੱਦਾਂ ਕੋਈ ਰਿਲੀਜੀਸੀਅ ਪਲੇਸ ਸੀਗੀ ਯਾਂ ਕਿੱਦਾਂ ਮਤਲਬ ਵੈਸੇ ਈ ਘੁੰਮਣ-ਫਿਰਨ ਆਲੀ ਥਾਂ ਕੋਈ?
ਆਂਜੀ, ਵੈਹੇ ਈ ਜਿਸ ਤਰ੍ਹਾਂ ਬੰਗਲਾ ਮੁਖੀ ਮਾਤਾ ਜੀ ਦੇ ਦਰਸ਼ਨ ਓਥੇ ਹੁੰਦੇ ਨੇ, ਹਾਂਜੀ।
ਠੀਕ ਐ, ਠੀਕ ਐ।
ਓਥੇ ਹਵਨ ਵਗੈਰਾ ਵੀ ਹੁੰਦੇ, ਫੈਮਲੀ ਵਗੈਰਾ ਦੇ ਕੋਈ ਘ ਪ੍ਰੋਬਲਮ ਵਗੈਰਾ ਵੀ ਹੁੰਦੀ ਹੋਵੇ ਜਾਂ ਕੋਈ ਠੀਕ ਨੀਂ ਰੈਂਦਾ ਹੁੰਦਾ, ਉਸ ਚੀਜ਼ ਦੇ ਵੀ ਹਮਨ ਵਗੈਰਾ ਹੁੰਦੇ ਨੇ।
ਠੀਕ ਐ, ਠੀਕ ਐ।
ਉੱਨੀ-ਵੀ ਗਏ ਸੀ ਅਸੀਂ।
ਓਕੇ, ਠੀਕ ਐ, ਠੀਕ ਐ। ਮੈਂ ਚਿੰਤਪੁਰਨੀ ਮਤਲਬ ਇੱਕ ਵਾਰ ਈਂ ਗਈ ਆਂ ਕਾਫੀ ਟਾਈਮ ਹੋ ਗਿਆ ਮਤਲਬ, ਮੈਂ ਛੋਟੀ ਜੀ ਸੀਗੀ। ਮੈਂ ਮਤਲਬ ਏਦਾਂ ਈਂ ਰਿਸ਼ਤੇਦਾਰੀ ਚ ਗਈ ਹੋਈ ਸੀਗੀ, ਅਪਨੀ ਮਾਸੀ ਹੋਨਾਂ ਦੇ ਕੋਲ ਤੇ ਮਤਲਬ ਓਹ ਏਥੇ ਜਵਾਲਾ ਜੀ, ਚਿੰਦਪੁਰ ਨੇ ਇੱਧਰ ਜਾਂਦੇ ਨੇ ਨਾ ਜਿਵੇਂ ਹਰ ਇੱਕ ਹਰ ਇਕ ਦਾ ਆਪਣਾ-ਆਪਣਾ ਰਿਲੀਜਨ ਹੁੰਦਾ ਜਿੱਥੇ ਪਾਉਂਦੇ। ਤੇ ਮਤਲਬ ਉਦੋਂ ਹੀ ਗਈ ਸੀ ਕਿ ਮੈਂ ਉੱਧਰ ੳਸ ਤੋਂ ਬਾਦ ਨੀ ਗਈ ਹੈਗੀ।
ਓਕੇ, ਠੀਕ ਏ।
ਹਾਂਜੀ-ਹਾਂਜੀ, ਤੇ ਉਦੋਂ
ਆਉਂਦੇ-ਆਉਂਦੇ ਫਿਰ ਡੇਰੇ ਸਾਬਹੋ ਕੇ ਆ ਗਏ।
ਓਕੇ।
ਭਾਗ ਸਿੰਘ ਜੀ ਦੀ ਜਗ੍ਹਾ ਤੋਂ।
ਠੀਕ ਹੈ-ਠੀਕ ਹੈ, ਚਲੋ ਵਧੀਆ ਕੀਤਾ ਹੈਨਾ।
ਦੋ ਦਿਨ ਏਦਾਂ ਹੀ ਬਸ ਕੱਢ ਲਏ ਅਸੀਂ।
ਹਾਂਜੀ, ਚਲੋ ਵਧੀਆ ਕੀਤਾ ਤੇ ਉਹ ਗਰਮੀ ਹੈਨਾ ਮੌਸਮ ਦਾ ਕੰਈ ਨੀ ਆਂਦਾ, ਵੀ ਚਲੋ ਬਹਾਨੇ ਨਾਲ ਇੱਕ ਨਿਕਲ ਜਾਂਦਾ ਛੁੱਕੀਆਂ ਦੇ ਬਹਾਨੇ।
ਛੁੱਟੀਆਂ ਤੇ ਬੱਚਾ ਤੇ ਬਹਾਨੇ ਨਾਲ ਹੀ ਨਿਕਲਦਾ ਬੰਦਾ, ਏਦਾਂ ਤਾਂ ਕਿਤੇ ਜਾਆ ਨੀ ਸੀ ਜਾਂਦਾ।
ਹਾਂਜੀ-ਹਾਂਜੀ, ਇਹ ਤਾਂ ਗੱਲ ਸਹੀ ਆ ਮੈਂ ਉਹਦੇ ਮਤਲਬ ਦੇ ਉ ਉ ਓਦੋਂ ਮਤਲਬ ਉਹਨਾ ਨਾਲ ਗਈ ਸੀ ਉਦੋਂ ਮਤਲਬ ਜਿਹੜਾ ਇਹ ਮਾਂਜੂਬਾ ਬਣਿਆ ਹੋਇਆ ਹੈਨਾ।
ਹਾਂਜੀ-ਹਾਂਜੀ, ਅਨੰਦਪੁਰ।
ਹਾਂਜੀ-ਹਾਂਜੀ, ਮਤਲਬ ਉਦੋਂਈ ਉੱਥੇ ਜਾ ਕੇ ਆਈ ਸੀਗੀ ਉਹ ਤਾਂ ਕਾਫ਼ੀ ਛੋਟੀ ਏਜ ਹੀ ਸੀਗੀ। ਮਤਲਬ ਅੱਜ ਤੋਂ ਦਸ ਕੁ ਸਾਲ ਪਹਿਲਾਂ ਦੀ ਗੱਲ ਹੋ ਗੀ ਕਿ ਤੇ ਮਤਲਬ ਵੈਸੇ ਤੇ ਉਹ ਵੀ ਵਧੀਆ ਬਣਿਆ ਹੋਇਆ ਹੈਨਾ ਜਿਹੜਾ ਅਜੂਬਾ ਬਣਿਆ ਹੋਇਆ। ਬਹੁਤ ਹੈਣਾ ਮਤਲਬ ਦੇਖਣ ਚ ਐਵੇਂ ਲੱਗਦਾ ਵੀ ਜਿਵੇਂ ਕੋਈ ਨੈਚੁਰਲੀ ਜਿਹੀ ਚੀਜ਼ ਨੀ ਹੁੰਦੀ ਹੈਗੀ। ਤੁਸੀਂ ਗਏ ਹੋ ਉੱਥੇ ਕਦੇ?
ਹਾਂਜੀ-ਹਾਂਜੀ ਮੈਂ ਵੀ ਗਈ ਹਾਂ।
ਹਾਂਜੀ-ਹਾਂਜੀ, ਮਤਲਬ ਕਿੰਨਾ ਸੋਹਣਾ ਬਣਿਆ ਹੋਇਆ ਨਾ ਦਿਲ ਲੱਗਦਾ ਉੱਥੇ।
ਹਾਂ, ਬਟ ਇੱਕ ਜ ਨਿਕਲਿਆ ਸ਼ਾਮ ਦੇ ਟਾਈਮ ਹੀ ਕਿਤੇ ਜਾਂਦਾ ਕਿ ਸ਼ਾਮ ਨੂੰ ਠੰਡਾ ਹੋਵੇ ਮੌਸਮ, ਫਿਰ ਬੰਦਾ ਕਿਤੇ ਜਾ ਸਕਦਾ ਵਾ। ਜ ਬਹੁਤ ਧੁੱਪ ਵਿੱਚ ਬਹੁਤ ਪੈਰ ਸੜਦੇ ਉੱਥੇ।
ਬਿਲਕੁਲ, ਇਹ ਤਾਂ ਗੱਲ ਸਹੀ ਹੈ।
ਬੱਚਿਆਂ ਨੂੰ ਲੈ ਕੇ ਗਏ ਸੀ ਪਿਛਲੇ ਸਾਲ।
ਠੰਡ ਜੋ ਮਤਲਬ ਦੇਖੋ ਨਾ ਵੀ ਉੰਝ ਨਹੀਂ ਜਾਇਆ ਜਾਂਦਾ ਕਿਉਂਕਿ ਧੁੰਦਾਂ ਬਹੁਤ ਪੈਂਦਿਆ ਨੇ, ਲਗਦਾ ਵੀ ਹੈਨਾ। ਚਲੋ ਜਿਹਨੇ ਡਰਾਈਵ ਕਰਨਾ ਆ ਹੈਨਾ ਤੇ ਤਾਂ ਕਰਕੇ ਧੁੰਦ ਚ ਫਿਰ ਦਿੱਕਤ ਆਉਂਦੀ ਆ।
ਹੂੰ।
ਗਰਮੀਆਂ ਚ ਉਝ ਕਹਿ ਦਿੰਦੇ ਹ ਆਪਣੇ ਵਰਗੇ ਵੀ ਗਰਮੀ ਚ ਔਖਾ।
ਬਰਦਾਸ਼ਤ ਨੀ ਹੁੰਦੀ ਗਰਮੀ।
ਮੌਸਮ ਤਾਂ ਦੇਖੋ ਚੱਲਦਾ ਰਹਿੰਦਾ ਹੈਨਾ ਬਹਾਨੇ ਸਿਰ ਬੰਦਾ ਘੁੰਮ ਆਂਦਾ।
ਹੂੰ, ਅਸੀਂ ਵੀ ਪਿਛਲੇ ਸਾਲ ਗਏ ਸੀ ਜਦੋਂ ਹਾੜ ਜਦੋਂ ਆਏ ਸੀ ਫਲੱਡ ਆ ਗਏ ਸੀ ਜਦੋਂ।
ਓਕੇ।
ਉਦੋਂ ਅਸੀਂ ਸ਼ਾਇਦ ਦੋ ਕੁ ਸਾਲ ਦੀ ਸ਼ਾਇਦ ਗੱਲ ਹੋਣੀ ਦੋ-ਤਿੰਨ ਸਾਲ ਦੀ ਉਦੋਂ ਫਲੱਡ ਆਏ ਸੀ, ਅਸੀ ਮਨਾਲੀ ਵਾਲੀ ਸਾਈਡ ਤੇ ਗਏ ਸੀ। ਤੇ ਹਲੇ ਜਿਸ ਦਿਨ ਅਸੀਂ ਵਾਪਸ ਆਏ ਉਸ ਤੋਂ ਅਗਲੇ ਦਿਨ ਹੀ ਉੱਧਰ ਸਾਈਡ ਤੇ ਮਕਲੋੜਗੰਜ ਵਾਲੀ ਸਾਈਡ ਤੇ ਕਿੰਨਾ ਫਲੱਡ ਆ ਗਿਆ ਸੀ ਉੱਧਰ ਵੀ, ਅਜੇ ਸਿਰਫ ਇੱਕ ਦਿਨ ਦਾ ਹੀ ਬਸ ਗੈਪ ਸੀ ਸਾਡਾ, ਜਿਸ ਤਰ੍ਹਾਂ ਰਾਤ ਨੂੰ ਪਹੁੰਚੇ ਤਾਂ ਅਗਲੇ ਦਿਨ ਸਵੇਰੇ ਨਾ ਉੱਥੇ ਫਲੱਡ ਆ ਗਿਆ। ਇਹ ਵੀ ਮਤਲਬ ਆਹ ਮੌਸਮ ਵਿੱਚ ਵੀ ਜਾਣ ਲੱਗੇ ਡਰ ਲੱਗਦਾ ਉੱਧਰ।
ਹਾਂਜੀ-ਹਾਂਜੀ, ਮਤਲਬ ਉਦੋਂ ਦਾ ਦੇਖੋ ਜਦੋਂ ਫਲੱਡ ਆਇਆ। ਠੀਕ ਆ, ਉਦੋਂ ਤਾਂ ਦੇਖੋ ਸਾਰੇ ਕਿਤੇ ਹੀ ਆਇਆ ਸੀ ਨਾ ਆਪ ਸਾਰੇ ਪੰਜਾਬ ਦੇ ਵਿੱਚ ਮਤਲਬ ਬਹੁਤ ਸਾਰੇ ਦੇ ਵਿੱਚ ਇਧਰ ਵੀ ਸਾਡੀ ਸਾਈਡ ਵੀ ਬਹੁਤ ਸੀਗਾ ਹਨਾ ਬਹੁਤ ਮਤਲਬ ਲੋਕਾਂ ਦਾ ਨੁਕਸਾਨ ਹੋਇਆ।
ਹਾਂਜੀ ਹੁਣ ਵੀ ਤੇ ਹੁਣ ਵੀ ਇਹੋ ਮਾਹੌਲ ਬਣਦਾ ਰਿਆ ਵਾ ਹੁਣ ਵੀ ਅਜੇ ਕਹਿ ਰਹੀ ਕਹਿ ਰਹੇ ਨੇ ਫਲੱਡ ਦਾ ਫਿਰ
ਇਹ ਮਤਲਬ ਜਿਆਦਾ ਫਲੱਡਸ ਵਗੈਰਾ ਉਦੋਂ ਆਉਂਦੇ ਨੇ ਜਦੋਂ ਹਨਾ ਸੀਜਨ ਹੁੰਦਾ ਮਤਲਬ ਜੀਰੀਆਂ ਵਗੈਰਾ ਲੱਗਦੀਆਂ ਨੇ ਤੇ ਤੋਂ ਬਾਅਦ ਮੀਂਹ ਮਤਲਬ ਜਿਆਦਾ ਪੈਂਦੇ ਨੇ ਫਿਰ ਜਦੋਂ ਜ਼ਿਆਦਾ ਮੀਂਹ ਪੈ ਜਾਣ ਫਿਰ ਮਤਲਬ ਉਦ ਸੰਭਾਵਨਾ ਹੋਰ ਹੋ ਜਾਂਦੀ ਹੈ ਫਲੱਡ ਵਗੈਰਾ ਦੀ ਮਤਲਬ ਇਹ ਇਧਰ ਵੀ ਸਾਡੇ ਉਦੋਂ ਕਾਫੀ ਨੁਕਸਾਨ ਹੋਇਆ ਸੀਗਾ ਬਹੁਤ ਲੋਕਾਂ ਦਾ ਹਨਾ।
ਨੁਕਸਾਨ ਤਾਂ ਬਹੁਤ ਅਜੇ ਕਈਆਂ ਦਾ ਤਾਂ ਅਜੇ ਤੱਕ ਨਹੀਂ ਪੂਰਾ ਕੰਮ ਹੋਇਆ ਕੁਛ ਵੀ
ਹਾਂਜੀ ਹਾਂਜੀ ਕਈ ਜਗ੍ਹਾ ਤੇ ਤਾਂ ਮਤਲਬ ਬਹੁਤ ਹੀ ਹੱਦੋ ਵੱਧ ਲੋਕਾਂ ਦੀ ਜਾਨ ਲਗਾ ਲੋ ਹਨਾ ਯਾ ਬਹੁਤ ਹੀ ਨੁਕਸਾਨ ਹੋਇਆ। ਮਤਲਬ ਇਹਨਾਂ ਚੀਜ਼ਾਂ ਦਾ ਵੀ ਕੋਈ ਪਤਾ ਨੀ ਲੱਗਦਾ ਹੈਗਾ ਮਤਲਬ ਕਈ ਜਗ੍ਹਾ ਤਾਂ ਐਵੇਂ ਦੀਆਂ ਨੇ ਹਨਾ ਜਿੱਥੇ ਦਾ ਮਤਲਬ ਕਾਮਨ ਹੀ ਨੇ ਇਹ ਚੀਜ਼ਾਂ ਫਲੱਡ ਵਗੈਰਾ।
ਹਾਂਜੀ ਹਾਂਜੀ।
ਮਤਲਬ ਆਦੇ ਹੀ ਰਹਿੰਦੇ ਨੇ। ਆਪਣੇ ਤਾਂ ਚਲੋ ਇੱਧਰ ਉਦੋਂ ਹਨਾ ਮਤਲਬ ਜਦੋਂ ਕਈ ਵਾਰ ਮੀਂਹ ਵਗੈਰਾ ਜ਼ਿਆਦਾ ਹੋ ਜਾਣ ਉਦੋਂ ਸੰਭਾਵਨਾ ਹੁੰਦੀ ਹੈ ਪਰ ਕਈ ਏਰੀਏ ਐਵੇਂ ਨੇ ਵੀ ਜਿੱਥੇ ਤਾਂ ਹਾਲਾਤ ਬਣੇ ਹੀ ਰਹਿੰਦੇ ਨੇ ਇਹ ਨ ਪਤਾ ਲੱਗਦਾ ਵੀ ਕਦੋਂ ਆ ਨੇ
ਕਿਹੜਾ ਇਹਨਾ ਮੀਹ ਬਾਰਿਸ਼ ਵਗੈਰਾ ਕਿਤੇ ਹੋ ਰਹੀ ਆ ਹੁਣ ਵੀ ਉੱਥੋਂ ਪਾਣੀ ਪਿੱਛੋਂ ਕਿੰਨਾ ਛਿਡਣ ਦੇ ਨੇ ਇਹਨਾਂ ਨੂੰ ਇਹ ਨਹੀਂ ਹੈਗਾ ਕਿ ਅੱਗੇ ਪਹਿਲਾ ਨੁਕਸਾਨ ਹੈ ਅਜੇ ਤੱਕ ਪੂਰਾ ਨੀ ਕਿਸੇਦਾ ਹੋਇਆ ਤੇ ਹੁਣ ਫਿਰ ਪਿੱਛੋਂ ਪਾਣੀ ਤੇ ਪਾਣੀ ਛੱਡਦੇ ਨੇ।
ਹਾਂਜੀ ਹਾਂਜੀ ਬਿਲਕੁਲ।
ਘਰ ਵ ਲੱਗਦੇ ਸਾਡੇ ਤੇ ਨਹਿਰ ਬਹੁਤ ਜ਼ਿਆਦਾ ਭਰ ਗਈ ਹੋਈ ਉੱਤੋਂ ਤੱਕ ਤੇ। ਕਿਨਾ ਪਿੱਛੋਂ ਪਾਉਣੀ ਆ ਗਿਆ ਨਾ
ਉਹੀ ਹੈ ਨਾ ਵੀ ਮਤਲਬ ਕੁਛ ਏਰੀਏ ਤਾਂ ਐਵੇਂ ਦੇ ਹੈ ਹੀ ਗਏ ਨੇ ਜਿੱਥੇ ਤਾਂ ਮਤਲਬ ਇਹ ਨਹੀਂੀ ਪਤਾ ਕੋਈ ਮਤਲਬ ਰੈਂਡਮਲੀ ਆ ਜਾਂਦੇ ਨੇ ਫਲੱਡ ਵਗੈਰਾ। ਕੁਛ ਨਿ ਪਤਾ ਹੁੰਦਾ ਹੈਗਾ ਹਾਂਜੀ ਹਾਂਜੀ। ਬਸ ਵਧੀਆ ਜੀ ਉਹ ਤਾਂ
ਯਾਰਾ ਸਭ ਠੀਕ ਹੈ ਤੁਹਾਡੀ।
ਹਾਂਜੀ ਹਾਂਜੀ ਸਾਰੇ ਵਧੀਆ ਨੇ ਜੀ। ਬਸ ਮਤਲਬ ਦੁਪਹਿਰੇ ਚ ਤਾਂ ਤੁਹਾਨੂੰ ਪਤਾ ਨਾ। ਕਿ ਕਿਤੇ ਬਾਹਰ ਨਿਕਲ ਵੀ ਨੀ ਜਾਂਦਾ ਨਾ ਮੰੰਦਾ ਕਿਸੇ ਨੂੰ। ਕਾਲ ਕਰਨ ਜੋੁਗਾ ਸਾਰੇ ਰੈਸਟ ਕਰ ਰਹੇ ਹੁੰਦੇ ਨੇ ਦੁਪਹਿਰੇ ਤਾਂ ਤੇ ਬਸ ਤਾਂ ਮਤਲਬ ਹੁਣ ਚਾਹ ਪਾਣੀ ਪੀ ਕੇ ਆਪਣਾ ਫਹਲੇ ਹੋਏ ਸੀ। ਮੈਂ ਕਿਹਾ ਚਲੋ ਪੁੱਛ ਲੈਂਦੇ ਹਾਂ ਕਿਸੇ ਨੂੰ ਅਗਰ ਕੋਈ ਫਰੀ ਹੋਇਆ। ਹੋਰ ਤੁਸੀਂ ਸੁਣਾਓ। ਹੈਲੋ।
ਉਹਨਾਂ ਦਾ ਵੇਖਾਂਗੇ ਹੁਣ ਤੇ ਹੁਣ ਆਪ ਥੋੜ੍ਹਾ ਬਹੁਤ ਖਾ ਪੀ ਲਈਏ। ਬਾਕੀ ਬਾਅਦ ਚ ਹੁਣ ਉਹਨਾਂ ਦੀ ਰੋਟੀ ਦਾ ਹੋਏ ਨਾ ਕਿ ਫਟਾਫਟ ਕਰ ਲੋੋ ਗਰਮੀ ਬੜੀ ਕਿਤੇ ਕਿਚਨ ਵਿੱਚ ਵੈਸੇ ਨੀ ਵੜਿਆ ਜਾਂਦਾ।
ਬਿਲਕੁਲ ਬਿਲਕੁਲ ਨਾਲੇ ਪਤਾ ਕੀ ਹੈ ਜਦੋਂ ਕੋਈ ਆ ਜਾਂਦਾ ਨਾ ਹੋਰ ਵੀ ਜ਼ਿਆਦਾ ਹੱਥ ਪੈਰ ਫੁਲੇ ਜਾਂਦੇ ਨੇ ਇਨਾਂ
ਹਾਂ ਕੰਮ ਵੱਧਦੇ ਹੁੰਦਾ ਤੇ ਬਹੁਤ ਜਿਆਦਾ ਹੋਣ ਲੱਗ ਪੈਂਦਾ ਹੁੰਦਾ।
ਹਾਂਜੀ ਹਾਂਜੀ ਕਦੇ ਕੁਛ ਕਰਕੇ ਦੋ ਕਦੇ ਕੁਛ ਬਣਾ ਕੇ ਦੋ। ਬਸ ਇਹਨਾ ਕੰਮ ਮਤਲਬ ਨਿਬੜਣ ਚ ਹੀ ਨਹੀਂੀ ਆਉਂਦਾ ਹੈਗਾ
ਹਾਂਜੀ ਹਾਂਜੀ ਬਸ ਇੱਦਾਂ ਹੀ ਸਾਰਾ ਦਿਨ ਨਿਕਲ ਜਾਂਦਾ ਵਾ।
ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਹੈ।
ਹਮ ਇੱਕ ਤਾਂ ਸਾਰਾ ਦਿਨ ਸਾਡੇ ਬੱਚੇ। ਤੰਗ ਕਰਦੇ ਰਹਿੰਦੇ ਨੇ ਅੱਧਾ ਟਾਈਮ ਬਾਰਾਂ। ਗਿਆਰਾਂ ਬਾਰਾਂ ਤਾਂ ਇਹਨਾਂ ਨੂੰ ਉਠਾਉਣ ਲੱਗੇ ਵੱਜ ਜਾਂਦੇ ਰਾਤ ਨੂੰ ਤਾਂ ਵੈਸੇ ਮਨਾਂ ਦੀ ਜਦੋਂ ਦੀ ਛੁੱਟੀਆਂ ਪੈ ਗਈਆਂ। ਟਾਈਮ ਹੀ ਬਿਲਕੁਲ ਚੇਂਜ ਹੋਏ ਹੋਏ ਨੇ ਰਾਤ ਦੇ ਇੱਕ ਦੋ ਵਜਾ ਕੇ ਫਿਰ ਸੁਣਦੇ ਨੇ। ਤੇ ਦਿਨ ਬਹੁਤ ਜ਼ਿਆਦਾ ਜਦੋਂ ਅਗੇ ਸਕੂਲ ਜਾਂਦੇ ਹੁੰਦੇ ਸੀ ਉਦੋਂ ਨੌ ਦਸ ਵਜੇ ਤੱਕ ਹੱਦ ਪੈ ਜਾਣਾ ਲੰਮੇ। ਹੁਣ ਤੇ ਜਦੋਂ ਦੀਆਂ ਛੁੱਟੀਆਂ ਪੈ ਗਈਆਂ ਇੱਕ ਦੋ ਵਜੇ ਆ ਕੇ ਤੇ ਸਾਰਾ ਦਿਨ ਬਾਅਦ ਜ ਦਿਨਂ ਉੱਦੇ ਗਿਆਰਾਂ ਬਾਰਾਂ ਵਜਾ ਆ ਕੇ ਉੱਠਦੇ।
ਹਮ ਚਲੋ ਇਹ ਵੀ ਆ ਨਾ। ਪਰ ਐਵੇਂ ਫਿਰ ਬਾਅਦ ਚ ਜਦੋਂ ਹੁਣ ਸਕੂਲ ਖੁੱਲਣਗੇ ਨਾ ਫੇਿਰ ਮਤਲਬ ਸਟਾਰਟਿੰਗ ਦਿਕਤ ਦਿਕਤ ਜੀ ਆਦੀ ਆ ਹੈ ਇੱਕ ਬੈਲੈਂਸ ਜਾ ਹਿਲ ਜਾਂਦਾ।
ਨਾਾਂ ਬੈਲੈਂਸ ਹਿਲ ਜਾਂਦਾ ਇਹਨਾ ਦਾ ਵੀ ਟਾਈਮ ਟੇਬਲ ਖ਼ਰਾਬ ਹੋ ਗਿਆ ਜਿਹੜੀ ਟਾਇਮ ਸੀਰ ਰੂਟੀਨ ਹਦੀ ਸੱਤ ਛੇ ਵਜੇ ਉੱਠਨ ਦੀ ਉਹ
ਚਲੋ ਠੀਕ ਹੈ ਜੀ ਆਪਾਂ ਅਗਲੀ ਕੋਲ ਦੇ ਵਿੱਚ ਜੁੜਦੇ ਹਾਂ ਫਿਰ ਓ ਓਕੇ ਜੀ ਠੀਕ।